ਹਾਂਜੀ ਮੈਂ‌‌ ਠੀਕ ਆ ਤੁਸੀਂ ਠੀਕ ਹੋ?
ਬਸ ਮੈ ਠੀਕ ਆ ਬਸ ਮੈਂ ਨਾ ਕਾੱਲ ਕੀਤੀ ਸੀ ਫ੍ਰੀ ਹੋ ਨਾ ਤੁਸੀਂ ਗੱਲ ਕਰ ਲਓਗੇ ਨਾ ਕਿਉਂਕੀ ਤੁਹਾਡਾ ਸ਼ੈਡਿਊਲ ਬੜਾ ਬੀਸੀ ਹੈ। ਤਦੇ ਇਸ ਟਾਈਮ ਕੀਤੀ ਕਿਉਂਕਿ ਇਸ ਟਾਈਮ ਤੁਹਾਡੇ ਕੋਲ ਕਲਾਸ ਨੀ ਹੋਏਗੀ। ਕੀ ਕੁਝ ਹੋਏਗਾ ਨਹੀਂ ਮੈਂ ਕਿਹਾ ਹੁਣ ਤੇ ਹੁਣ ਕਰ ਲਓ ਹਾਂਜੀ ਬਸ ਮੈਂ ਆਪਣੇ ਪਤਾ ਕਰਨਾ ਸੀ ਕਿ ਬਈ ਸਪੋਰਟਸ ਦਾ ਬਈ ਸਹੀ ਚੱਲ ਰਿਹਾ
ਹਾਂ- ਹਾਂ ਵਧੀਆ ਚੱਲ ਰਿਹਾ ਨਾਲੇ ਦੀ ਥੋੜਾ ਸੈਮੀਨਾਰ ਵੀ ਅੱਛਾ ਖਾਸਾ ਹੈ। ਅੱਛਾ ਕਰ ਲੇਣਦਾ ਸਭ ਕੁਝ ਤੁਸੀਂ ਦੇਖਿਆ ਹੀ ਆ ਹੁਣ ਟੂਰਨਾਮੈਂਟ ਚ ਵੀ ਮੈਡਲ ਲੈ ਕੇ ਆਇਆ।
ਹਾਂ-ਹਾਂ ਉੱਹ ਤੇ ਲੈ ਕੇ ਆਇਆ ਮੈਡਲ ਕਿਉਂਕਿ ਵਿੱਚ ਛੁੱਟੀਆਂ ਦੀ ਬੁੜੀਆਂ ਹੋ ਗਈਆਂ ਸੀ ਨਾ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਨਾਸ ਤੇ ਅਸੀਂ ਤੇ ਉਹ ਕੁਛ
ਹਾਂ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਬਚਿਆ ਦੀ ਨਾ ਚਿ ਖਿੱਚੀ ਜਾਂਦੀ ਹ ਜਿਵੇਂ ਕਿ ਹੁਣ ਇਹਦਾ ਥੋੜਾ ਜਿਵੇਂ ਬੇਸ ਥੋੜਾ ਹਾਏ ਜਿਆਦਾ ਹੂਣ ਐ, ਉਹਨਾਂ ਜੀ ਕੁਝ ਕਰਦਾ ਐ ਤੈਨੂੰ ਕੋਈ ਐਕ ਐਕਟੀਵਿਟੀ ਕਰਾਨੇ ਆ ਜਿਵੇਂ ਅਸੀਂ ਇਹਨੂੰ ਸਟਰੈਚਿੰਗ ਕਰਾਨੇ ਆਂ ਜਾਂ ਥੋੜਾ ਬੈਂਡਿੰਗ ਕਰਦੇ ਹਨਾ ਆਪਣੀ ਬੋਡੀ ਹਿਲਾੰਦ ਮਸਲ ਸਟਰ੍ਰੈਚ ਹੁੰਦੀਆਂ‌ ਕੁਛ ਨਹੀਂ ਅਜੇ ਬਸ ਨੀਚੇ ਦੀ ਜੋ, ਹੈ, ਨਾ ਲੇਗ ਦੀ ਮਸਲ ਥੋਡੀ ਸੈਚੂ ਗਈ ਹ
ਹੰ, ਹੰ, ਹਾਂਜੀ ਤੁਸੀਂ ਮੈਂ ਗਈ ਸੀ ਨਾ ਥੋਡੇ ਹਾਂ ਹਾਂਜੀ ਹਾਂਜੀ, ਵਾ ਅਕੈਡਮੀ ਮੈਂ ਗਈ ਸੀ ਤੇ ਤੁਸੀਂ ਮੈਨੂੰ ਮਿਲੇ ਨੀ ਸੀ, ਤੇ ਜੋ ਤੁਹਾਡੇ ਔ ਸਰ ਹੈ ਦੂਜੇ ਉੱਪਰ ਅਹ ਜੇੜੇ ਦੂਸਰੇ ਵਾਲੇ ਸਰ ਹੈ, ਓਹ ਮਿਲੇ ਸ ਬਸ ਔਨਾਂ ਕੋਲ ਮੈਂ ਫੇਰ ਪੁੱਛਿਆ, ਤੇ ਫੇਰ ਔਨਾਂ ਨੇ ਮੈਂਨੂੰ ਐ ਬੋਲਿਆ ਸੀ ਕਿ ਐਨੂ ਨਾ ਰੈਸਟ ਦੀ ਟ ਦਿਲਾ ਦੋ, ਦਸ ਪੰਦਰਾਂ ਦਿਨ ਦਾ।
ਹਾਂ, ਮੈ ਐਨੂੰ ਕਿਆ ਵੀ ਸੀ ਜਦੋਂ ਆਯਾ ਸੀ, ਮੈਂ ਕਿਆ ਸੀ ਤੂੰ ਥੋੜਾ ਰੈਸਟ ਲੈ ਕਿਓ ਕਿ ਓਹ ਚੀਜ਼ ਖ਼ਰਾਬ ਹੋਏਗੀ ਓਦੇ, ਤੇ ਦਰਦ ਹੋ ਰੀ ਸੀ ਐਨੂੰ ਹੋਰ ਓਦੇ, ਤੇ ਪ੍ਰੈਸ਼ਰ ਪਾਵਾਂਗੇ ਔ ਹੋਰ ਦਰਦ ਹੋ ਜਾਏਗੀ ਔਰ ਥੋੜਾ ਫੇਰ ਦੂਸਰੀ ਓਹ ਚੀਜ਼ ਨਾਲ ਨ ਹੋਰ ਖ਼ਰਾਬ ਹੋ ਜਾਏ।
ਹੋਰ ਪਤਾ ਕੀ ਐ ਐਦੀ ਮੇਨ--ਹਾਂਜੀ।
ਇੱਕ ਨੇਗਲੈਕਟ ਬੜਾ ਕਰਦਾ ਐ ਚੀਜ਼ਾਂ ਨੂੰ। ਕੀ ਨਹੀਂ, ਮੈਂ ਠੀਕ ਹਾਂ! ਮੈਂ ਠੀਕ ਹਾਂ, ਮੈਂ ਠੀਕ ਹਾਂ।
ਹਾਂ, ਤੇ ਐ ਜੋ ਮਤਲਬ ਇਕਪਮੈਂਟ ਵੀ ਲੈ ਕੇ ਆਇਆ ਸੀ, ਜੋ ਤੁਸੀਂ ਦਿੱਤੇ ਹੋਣੇ ਨੇ ਔਦਾ ਸੈ਼ਦ ਮੈਂ ਪੇਜ ਚੁੱਕੀ ਆ ਨਾ ਪੈਸੇ। ਤੇ ਦੇ ਚੁੱਕੀ ਆ ਨਾ ਤੁਹਾਨੂੰ। ਓਨਲਾਈਨ ਹੀ ਸੈ਼ਦ ਮੈਂ ਭੇਜੇ ਸੀ, ਤੇ ਚੈੱਕ ਕਰ ਲੈਂਣਾ ਇੱਕ ਵਾਰੀ ਫੇਰ ਵੀ। ਕੈੰਦਾ ਸੀ, ਮੰਮਾ! ਤਦੀ ਮੈਂ ਕੋਲ ਤੇ ਮੈਂ ਕਿਆ ਸਾਰਾ ਪਤਾ ਕਰ ਲੈਂਣੇ ਆਂ, ਕਿਉਂਕਿ ਜੋ ਟੂਰਨਾਮੈਂਟ ਤੁਸੀਂ ਖਿਲੋ ਵਾਇਆ ਮੈਂ ਔਦੇ ਪੈਸੇ ਵੀ ਨਾ ਔ ਸਰ ਸੀ, ਤੁਸੀਂ ਉਸ ਦਿਨ ਹੈ ਨੀ ਸੀ ਨਾ, ਤਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ।
ਹਾਂ, ਹਾਂ, ਕੋਈ ਨੀ ਤੁਸੀਂ ਦਿੱਤੇ ਹੋਏਗੇ ਆ ਗਏ ਹੋਂਗੇ।
ਹਾਂ, ਤੇ ਬਸ! ਐ ਆਧਾਰ ਕਾਰਡ ਵਗੈਰਾ ਦੀ ਕਾਪੀ ਮੈਂ ਇੱਕ ਵਾਰੀ ਭੇਜ ਚੁੱਕੀ ਆਂ। ਫੋਟੋ ਵੀ, ਤੇ ਵਾਰੀ ਵਾਰੀ ਨਾ ਭੁੱਲ ਜਾਂਣੀ ਆਂ ਮੈਂ, ਤੇ ਐ ਤੁਵਾਨੁ ਦੁਬਾ ਅ ਮਤਲਬ ਕਿ ਜਿੰਨੀ ਵਾਰੀ ਐ ਟੂਰਨਾਮੈਂਟ ਕਰਵਾਓਗੇ ਯਾ ਕੁਛ ਤਾਂ ਤੁਵਾਨੂੰ ਹਮੇਸ਼ਾ
ਹਾਂ, ਹਾਂਜੀ, ਸਾਨੂੰ ਹਮੇਸ਼ਾ ਚਾਹੀਦੀ ਹੋਏਗੀ ਕਿਉਂਕਿ ਜਿਵੇਂ ਅਸੀਂ ਟੂਰਨਾਮੈਂਟ ਕਰਾਂਨੇ ਆਂ, ਨਾ, ਤੇ ਜਿਵੇਂ ਹੁਣ ਅੱਜ ਦਿੱਤੀ ਤੇ ਔਥੇ ਸਬਮਿਟ ਹੋ ਜਾਂਦੀ ਏ। ਤੇ ਸਾਡੇ ਕੋਲ ਕੋਈ ਫੋਟੋ ਕਾਪੀ ਬਚਦੀ ਨੀ ਤੇ ਮੈਂ ਹੁਣ ਅਸੀਂ ਇੰਨੇ ਬੱਚਿਆਂ ਦੀ ਫੋਟੋ ਕਾਪੀ ਕੀਤ ਤੇ ਕਿੱਥੇ ਲੈ ਕੇ ਫਿਰਾਂਗੇ। ਤੇ ਇਸ ਕਰਕੇ ਐਹੀ ਹੁੰਦੈ ਕਿ ਤੁਸੀਂ
ਆ ਅਪਣੇ ਕੋਲ ਠੀਕ ਹੈ ਠੀਕ ਹੈ। ਹਾਂ, ਅੱਛਾ ਇੱਕ ਹੋਰ ਗੱਲ ਮੈਂ ਪਤਾ ਕਰਨੀ ਸੀ ਜਿਵੇਂ ਹੁਣ ਐਦਾ ਸਪੋਰਟਸ ਹੁਣ ਫੇਰ ਐਨੇ ਜਿਵੇਂ ਹਫ਼ਤੇ ਦੀ ਛੁੱਟਿਆਂ ਲੈ ਲਈਐਂ ਤੇ ਐਦਾ ਕੋਈ ਲੋਸ ਤੇ ਨੀ ਐ, ਕਿਉਂਕਿ ਹੁਣ ਕੀ ਹੋਯੈ ਕਿ ਫਰੈਸ਼ਰ ਤੇ ਆ ਨੀ ਰਿਆ ਐ ਤੇ ਸੈਕਿੰਡ ਬੈਚ ਇਚ ਆ ਰਿਐ। ਬਾਰੇ ਜਿਹੜਾ ਬਈ ਬੰਦਾ ਥੋੜਾ ਖੇਲਣ ਚ ਹੋ ਗਿਐ, ਕਿਉਂਕਿ ਹੁਣ ਤੁਹਾਨੂੰ ਪਤੈ ਕਿ ਐਦੇ ਕੋਲੋ ਯੈਲੋ ਬੈਲੱਟ ਏ ਵਾਈਟ ਬੈਲੱਟ ਵੀ ਨੀ ਹੈ। ਯੈਲੋ ਬੈਲਟ ਤੇ ਪੋਚ ਚੁੱਕਿਐ ਔਲਰੇਡੀ ਤੇ ਮੈਡਲ ਵੀ ਲੈ ਲਿਐ। ਹਾਂ ਤੇ ਮਤਲਬ ਕਿ ਹੁਣ ਇਹਦਾ ਟਾਰਗੇਟ ਹੈ ਕਿ ਨੈਕਸਟ ਬੈਲਟ ਲੈਣਾ, ਤਦੀ ਇਹ ਨਾ ਛੋੜਨਾ ਨੀ ਚਾਹ ਰਿਹਾ ਇੱਕ ਦਿਨ ਮੈਂ ਗੁੱਸ ਚ ਬੋਲਿਆ ਕਿ ਅਗਰ ਤੇਰੇ ਐਵੇਂ ਦਰਦ ਰਹੇਗਾ ਮੈਂ ਤੈਨੂੰ ਭੇਜਣਾ ਈ ਨੀ ਤੂ ਬੈਠ। ਘਰ ਤੇ ਕਹਿੰਦਾ ਨੀ ਮੰਮਾ ਮੈਂ ਨੀ ਛੋੜਨਾ ਹੁਣ ਓਹੀ ਨਾ ਰੈਸਟ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਬਈ ਇਹਦੀ ਇੰਨੀ ਜ਼ਿਆਦਾ ਸੀ ਕਿ ਇਹਦੀ ਚਾਲ ਬਦਲ ਗਈ ਉਹ ਫੇਿਰ ਮੈਨੂੰ ਇਹਨੂੰ ਨਾ ਯਾ ਤੇ ਬੋਲਿਆ ਸਾਡੇ ਇੱਥੇ ਇੱਕ ਮਾਲਿਸ਼ ਕਰਦਾ ਏ ਬਹੁਤ ਅੱਛੀ ਤੇ ਮੈਂ ਉੱਥੋਂ ਵਾ ਲਓਗੇ ਹੋਇਆ ਕੀ ਏ ਅੰਦਰ ਕੋਈ ਪ੍ਰੋਬਲਮ ਨਹੀਂ ਹੋਈ ਨਸਾਂ ਨੁਸਾਂ ਨੂੰ। ਸਵੈਲਿੰਗ ਕਹਿ ਰਹੇ ਸੀ ਕਿ ਹੋ ਸਕਦਾ ਹੈ ਕਿ ਜਦੋਂ ਇਹਦੀ ਸਟੈਚ ਕੋਈ ਹੈ ਨਾ ਇਹ ਗਲਤ ਉਠ
ਹਾਂ ਹਾਂ ਹਾਂ ਉਹੀ ਉਹੀ ਉਹੀ ਮੈਂ ਸ ਮੇਰੀ ਗੱਲ ਹੋਈ ਸੀ। ਸੀ ਕਿ ਮੈਂ ਪੁੱਛ ਰਹੀ ਸੀ ਇਹਨੂੰ ਕੀ ਮਤਲਬ ਇਹਦਾ ਕੀ ਕਰਨਾ ਐ ਤੇ ਉਹ ਸਰ ਮੈਨੂੰ ਇਹੀ ਦੱਸ ਰਹੇ ਸੀ ਕਿ ਫੇਰ ਇਹ ਵੀ ਦੱਸ ਰਿਹਾ ਸੀ ਜਿਵੇਂ ਉੱਥੇ ਤਾਂ ਕਿਉਂਕਿ ਮੈਂ ਮ ਕਿਹਾ ਹਾਂ ਕਿ ਤੂੰ ਰੈਸਟ ਹੀ ਕਰ ਕਿਉਂਕਿ ਉਹਨੂੰ ਹੋਰ ਫੇਰ। ਖਰਾਬ ਕਰ ਓ ਕ ਉਹਦੇ ਤੇ ਪ੍ਰੈਸ਼ਰ ਫਿਰ ਪਾਏਗਾ ਏਦਾਂ ਹੀ ਲਾਏਗਾ ਲ ਤਾ ਬਾਵਾਂ ਆਪਣੀ ਹੋਰ ਮਸਲਸ ਸਟੈਚ ਹੋਣਗੀਆਂ ਤੇ ਕੁਛ ਗ਼ਲਤ ਨਾ ਹੋ ਜਾਏ।
ਹਮ ਹਾਂ ਹਾਂ ਹਾਂ।
ਕਹਿ ਰਹੀ ਸੀ ਕਿ ਤੂੰ ਰੈਸਟ ਕਰ ਨਾਲੇ ਜੋ ਤੁਸੀਂ ਕਹਿ ਰੇ ਕਿਦਾ ਲੋਸ। ਅਹ ਲੋਸ ਤੇ ਕੁਛ ਨਹੀਂ ਹੁੰਦਾ ਜਿਵੇਂ ਹੁਨ ਫਰੈਸ਼ਰ ਵਿੱਚ ਨਹੀਂ ਹੈ ਜਦੋਂ ਫਰੈਸ਼ਰ ਵਿੱਚ ਬੱਚਾ ਆਉਂਦਾ ਹੈ ਨਾ ਜਬ ਉਹ ਨਹੀਂ ਆਏਗਾ। ਤੇ ਓਦੋ ਥੋੜੀ ਸਾਨੂੰ ਫੇਰ ਅੱਗੇ ਉਹਦੀ ਖਰਾਬ ਕਰਨੀ ਹੋ ਜਾਂਦੀ ਹਨ ਬੈ ਤੀਜ਼ਾਂ ਤੇ ਇਹਦੀ ਕੰਸਿਸਟੈਂਸੀ ਤੇ ਵੈਸੇ ਖਰਾਬ ਹੋ ਗਈ ਏ ਹੁਨ ਜਦੋਂ ਆਏਗਾ ਬਸ ਏਨੂੰ ਥੋੜਾਣ ਜਾ ਹੋਰ ਐਕਸਟਰਾ ਵਰਕ ਕਰਨਾ ਪਏਗਾ ਇਹ ਨੀ ਕਿ ਤੂ ਇਹਨੂੰ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਕਰਨਾ ਅਏਗਾ। ਹੋ ਜਾਏਗਾ।
ਹਾਂ ਉਹੀ ਮੈਂ ਕਹਿਨਾ ਬਈ ਪ੍ਰੈਕਟਿਸ ਪ੍ਰੈਕਟਿਸ ਨੀਹੁਣਦੀ ਪ ਹੁ ਨੀ ਪ੍ਰੈਕਟਿਸ ਉਹ ਚੀਜ਼ ਦੀ ਪ੍ਰੈਕਟਿਸ ਦੀ ਤੁਹਾਡੇ ਕੋਲ ਏਹ ਸਾਰਾ ਹਮ ਤੇ ਉਹੀ ਸਿਰ
ਜਦੋ ਆਏਗਾ ਤੇ ਮੈਂ ਹਾਂ ਥੋੜਾ ਥੋੜਾ ਕਰਕੇ ਹਾਂ ਥੋੜਾ ਥੋੜਾ ਵੀ ਅਸੀ ਕਰ ਰਹੇ ਹਾਂ ਨਾ ਕਿਉਂਕਿ ਇਹਦਾ ਵੇਟ ਤੇ ਜ਼ਾਦਾ ਇਹਨੂੰ ਸਾਡਾ ਮੇ
ਹਮ
ਮੇਨ ਮੁੱਦਾ ਕਰਨਾ ਇਕ ਦਮ ਤੇ ਨਹੀਂ ਹੋਏਗਾ ਹੌਲੀ ਹੌਲੀ ਹੋਏਗਾ ਹਨਾ ਤੇ ਇਹਨਾਂ ਤੇ ਡਾਇਟ ਅਸੀਂ ਇਹਨੂੰ ਕਹਿੰਦੇ ਹਾਂ ਜ
ਹੈ
ਅੱਗੇ ਨਾਲ ਤ ਜਿਵੇਂ ਔਰ ਅਗਰ ਅਸੀਂ ਕਹੀਏ ਕਿ ਜਿਵੇਂ ਅਗਰ ਕਿਸੇ ਇਨਸਾਨ ਨੂੰ ਬੈਸਟੀ ਹੁੰਦੀ ਹੈ ਨਾ ਜਿਵੇਂ ਉਹਦੇ ਅਕੋਲ ਅਹ ਵੇਟ ਜਾਦਾ ੲਨਾ ਨੀ ਹੁੰਦਾ ਉਹ ਚੱਲ ਦੌੜਨੀ ਪਾਂਦਾ ਇੰਨਾ ਤੇ ਇਹ ਜੋ ਇਹ ਏਹਦੇ ਅੰਦਰ ਇੰਨਾ ਇਹਦਾ ਵੇਟ ਪਿੱਟ ਦੇ ਸਟੈਮੀਨਾ ਬਹੁਤ ਜ਼ਿਆਦਾ ਹੈ ਐਨਰਜੀ ਬੂਸਟ ਬਹੁਤ ਬਹੁਤ ਰਏਦੀ ਹੈ ਐਕਟ ਬਹੁਤ ਰਹਿੰਦਾ ਹੈ ਹਰ ਚੀਜ਼ ਬਸ ਹੌਲੀ ਹੌਲੀ ਅਪਨੀ ਡਾਇਟ ਤੇ ਧਿਆਨ ਦੇਏਗਾ ਤਰਿਕਾ ਵੀ ਰਾਲ ਜਾਏਗਾ
ਬ ਐਕਚੁਲੀ ਚ ਪਤਾ ਕੲਆ ਹੁੰਦਾ ਹੈ ਕਿ ਜਿਵੇਂ ਬੱਚਾ ਸਹੀ ਖਾ ਰਿਹਾ
ਹਮ
ਹੁੰਦਾ ਨਾ ਉ ਤੇ ਕੀ ਹੁੰਦਾ ਮੈਂ ਇਹਨੂੰ ਰੋਕਾਂ ਵੀ ਕਿਵੇਂ ਮਤਲਬ ਬੰਦਾ ਸ਼ਾਮ ਆ ਤੁਸੀ ਮੰਨੋਗੇ ਹੁਣ ਇਹਦੇ ਆ ਭੁੱਖ ਲੱਗਦੀ ਏ ਨਾ ਉਹ ਸਰ ਵੀ ਤੁਹਾਡੇ ਦੱਸ ਰਹੇ ਸੀ ਕਰਨ ਤੋਂ ਬਾਅਦ ਬਸ ਦੋਗੇ ਨਾ ਤੇ ਫਿਰ ਉਹ ਵੀਕਨੈਸ ਵੀ ਆਏਗੀ ਉਹ ਫੈਟ ਵੀ ਆਏਗੀ ਘੁੰਮਣ ਨਾਲ ਆ ਕੇ ਦੇ
ਇਹ ਹੇ ਗੱਲ
ਹਾਂ ਪ੍ਰੋਟੀਨ ੋ ਪ੍ਰੇਟੀਨ ਕਹਿੰਦੇ ਨੇ ਾਂ ਵਧੀਐ ਤੇ ਓਹੀ ਮੈਂ ਹਾਂ ਤੇ ਉਹੀ ਮੈਂ ਤਦੀ ਫੋਨ ਕਰ
ਜੰਕ ਫੂਡ ਨਾ ਬੰਦ ਅਸੀਂ ਇਹ ਨੀ ਕਹਿ ਰਹੇ ਕਿ ਤੁਸੀਂ ਆਪਣਾ
ਕਟਰੀ
ਅਛਾ
ਹਾਂ ਆ ਰਹੀ ਆ ਰਹੀ ਆ ਰਹੀ ਹੈ
ਇਹ ਨੀ ਕਹਿੰਦੇ ਕਿ ਤੁਸੀਂ ਪੂਰਾ ਜੰਕ ਫੂਡ ਘੱਟ ਦੋ ਤੁਸੀਂ ਘੱਟ ਸਿਖਾਓ
ਹਮ ਹਮ ਹਮ ਹਮ ਹਮ
ਸ ਮ ਇੰਡੈਕਸ ਦਾ ਬਣਾਇਆ ਮਈ ਜੋ ਦੋ ਕੋਟਨਾ
ਹਮ
ਉਹਨੇ ਸੂ ਠਾਹ ਲਿਆ
ਹਮ ਹਮ ਹਮ ਹਮ ਹਮ
ਰੋਟੀੇ ਹੈ ਔਇਲੀ ਖਾ ਲਿਆ ਜੰਕ ਆਦਾ
ਹਮ
ਖਾ ਲਿਆ ਤੇੈ ਉਹ ਵੀ ਖਾ ਲਿਆ ਏਦੇ ਨਾਲ ਲਿਆ ਡਬਲ ਕਲੋਰੀ ਬੂਸ ਡਬਲ ਕੈਲੋਰੀ ਬਣੇਗੀ ਫਿਰ ਉਹ ਵੇਟ ਗੇਨ ਹੋਏਗਾ
ਹਾਂ ਹਾਂ ਨਹੀ ਮੈਂ ਵੈਸ ਸਹੀ ਟਰਾਈ ਕਰਨੀ ਹ ਅਗਰ ਐਨੇ ਲਈ
ਅੱਧ ੇ ਦੀ
ਹਾਂ ਨਹੀਂ ਉਹਦੇ ਮੈਂ ਅ ਇਹਦੇ ਚ ਇੰਨੀ ਹੈ ਸਟੈਮੀਨਾ ਕਿ ਖਾਣ ਤੋਂ ਬਾਅਦ ਕੀ ਕਰੇਗਾ ਹੁਣ ਗਲੀ ਸਾਈਕਲ ਚਲਾ ਲਏਗਾ ਜਾਂ ਜਿਵੇਂ ਬਚ ਚਾਏ ਏਸ ਬੈਡਮਿੰਟਨ ਖੇਲੇਗਾ ਘੁੰਮਲੇਗਾ ਇੰਨਾ ਕਿਥੇ ਕਰਦਾ ਐ। ਬਸ ਐ ਨੀਂ ਕਿ ਗਲਤ ਏ ਬਈ ਇਹ ਖਾਂਦਾ ਥੋੜਾ ਗਲਤ ਐਨੀਂ ਕਿ ਜ਼ਿਆਦਾ ਹੀ ਐਕਸਟਰਾ ਐ ਜਿਵੇਂ ਏਨੇਂ ਸੱਤ ਵਜੇ ਕੋਲ ਖਾ ਲਿਆ ਨਾ ਸੱਤ ਸਾਢੇ ਸੱਤ ਤੋਂ ਕੋਲ ਇਹ ਫਿਰ ਨੀ ਕੁਝ ਖਾਏਗਾ ਹਾਂ, ਰਾਤੀ ਉਹ ਨੂੰ ਮੈਂ ਦੁੱਧ ਇੱਕ ਗਿਲਾਸ ਜ਼ਰੂਰ ਦੇ ਦਿੰਦੀ ਆਂ ਕਿ ਦੁੱਧ ਪੀ ਲੈ, ਕਿਉਂਕਿ ਇਹਦੀ ਹੈਬਿਟ ਵਿੱਚ ਵੀ ਦੁੱਧ ਇਹਨੂੰ ਦੁੱਧ ਪੀਤੇ ਬਿਨਾਂ ਨੀਂਦ ਨੀਂ ਆਂਦੀ ਔਰ ਦੂਸ ਤਰ੍ਹਾਂ ਹੁਣ ਜਿਵੇਂ ਦੀ ਮਾਲਿਸ਼ ਹੋ ਰਹੀ ਐ ਤੇ ਉਹ ਮਾਲਿਸ਼ ਪਾਲੇ ਨੀਂ ਕਿਆ ਕਿ ਇਹਨੂੰ ਹਾਂਜੀ ਤੇ ਉਹੀ ਮੈਂ ਦੱਸ ਦੱਸ ਰਏ ਕਿ ਮਾਲਿਸ਼ ਵਾਲੇ ਨੇ ਹੁਣ ਇਹਨੂੰ ਕਿਹਾ ਕਿ ਬਈ ਤੁਸੀਂ ਨਾ ਬਈ ਏ ਵਾਈ ਵਦ ਦੀ ਚੀਜ਼ ਨਹੀਂ ਖਾਣੀ
ਹਾਂ ਹਾਂ ਹਾਂ ਬਿਲਕੁਲ ਅਦੇ ਉਹ ਬੰਦ ਕਰਦੋ ਤੇ ਨਾਲੇ
ਅਠੰਡਾ ਦੁੱਧ ਨੀਂ
ਪੈ ਪੈਕੇਟ ਫੂਡ ਹੁੰਦਾ ਐਨਾਂ ਉਹ ਬੰਦ ਕਰਦੋ ਥੋੜੇ ਟਾਈਮ ਵਾਸਤੇ
ਮੈਂ ਪੈਕੇਟ ਫੁਟੇ ਦਾ ਬੰਦ ਕੀਤਾ ਦਾ ਪੈਕਟ ਫੂਡ ਬੰਦ ਏ ਉਈ ਨਾਂ ਮੈਂ ਕਰਣੀ ਆਂ ਪਿੱਛੋਂ ਖਾ ਲਿਆ ਜਦਕਿ ਮੈਂ ਇਹਨੂੰ ਕਹਿੰਣੀ ਆਂ ਅਗਰ ਤੂੰ ਪੈਕੇਟ ਫੂਡ ਵਿੱਚ ਵੀ ਖਾਨਾ ਨਾਂ ਪੋਪਕੋਰਨ ਆਂਦੇ ਨੇ, ਉਹ ਖਾ ਲੈ ਜਾਂ ਮਖਾਨੇ ਆਂਦੇ ਨੇ ਉਹ ਖਾ ਲੈ ਅਗਰ ਤੇਰਾ ਮਨ ਕਰ ਰਿਐ ਕਰੇਵਿੰਗ ਹੈਗੀ ਤੈਨੂੰ ਏ ਕੀ?
ਹਾਂ ਇਹ ਵੀ ਬੜੇ ਸਵਾਦ ਹੁੰਦੇ ਮਖਾਨਣੇ ਨੂੰ ਤੁਸੀਂ ਅ ਬੜਾ ਬ ਸਵਾਦ ਲੱਗਦੇ ਨੇ ਉਹ ਪਰਮਾ ਵੀ ਇੰਨੇ ਸਵਾਦ ਲੱਗਦੇ ਨੇ
ਹਾਂ ਹਾਂ ਹਾਂ ਹਾਂ ਪਰ ਮ ਅਰੇ ਨੀ ਮੈਂ ਤੇ ਕਾਰ ਬਣਾਣੀ ਆਂ ਮ ਖਾਣੇ ਨੂੰ ਲਾਈਕ ਲਾਈਕ ਮ ਖਾਣੇੇ ਨੂੰ ਮੈਂ ਕਾਰੋ ਕਰ ਦਿੰਦੀ ਆਂ ਬ ਬਟਰੀ ਚ ਕਰਕੇ ਨਾ ਅਮੂਲ ਦਾ ਬਟਰੀ ਚਾਏ ਲੈਲੈਂਣੀ ਆਂ ਬਟਰੀ ਚ ਮ ਖਾਣੇ ਪਾ ਕੇ ਰੋਸਟ ਕਿਤੇ ਅੱਛੀ ਤਰ੍ਹਾਂ ਕਾਲਾ ਨਮਕ
ਪੀਂਦੀ ਸੋਇਆਬੀਨ ਆਂਦੀ ਐ।
ਹਾਂ ਹਾਂ ਹਾਂ ਹਾਂ ਹਾਂ ਹਾਂ।
ਸੋਇਆਬੀਨ ਦੀ
ਹਾਂ ਮੈਂ ਸਮਝ ਗਿਆ ਸਾਨੂੰ
ਬਣਾ ਕੇ ਦੋਨੀ ਪਾ ਕੇ ਵੈਜ ਚ ਪਾ ਕੇ ਨਮਕ ਮਿਰਚ ਏਦਾਂ ਦੀ ਥੋੜਾ ਉਹਨੂੰ ਬਣਾ ਕੇ ਕਾਲੀ ਮਿਰਚ ਉਹ ਤੇ ਪ੍ਰੋਟੀਨ ਡਾਇਟ ਪ੍ਰੋਟੀਨ ਹੋਏਗਾ ਜਦਾ ਬੀ
ਹੋਏਗਾਾ ਅੱਛਾ ਹੋਏਗਾ ਤੇ ਕੇਮਜ਼ ਨੂੰ ਇਦਮ ਪੈਕੇਟ ਹੋ ਜੰਕ ਫੂਡ ਬੰਦ ਕਰ ਦਿ
ਹਾਂ ਮੈ ਮੈਂ ਇਹ ਟ੍ਰਈ ਕਰਨੀ ਜਿਵੇਂ ਇਹ ਆਂਦਾ ਨਾ ਆਪਣੇ ਅ ਖੇਲ ਕੇ ਆਂਦਾ ਤੇ ਅਕੈਡਮੀ ਤੋਂ ਆਉਂਦਾ ਹੈ ਤੇ ਕੁਛ ਨਾ ਕੁਛ ਮੰਗਦਾ ਹੈ ਤੇ ਮੈਂ ਇਹਨੂੰ ਇਹੀ ਚੀਜ਼ ਦੇ ਲਾਇਕ ਕਾਲੇ ਛੋਲੇ ਭੁੱਜੇ ਹੋਏ ਪਏ ਨੇ ਥੋੜੇ ਜਿਹੇ ਉਹ ਵੀ ਤੈਨੂੰ ਭੁੱਖ ਲੱਗੇ ਨਾ ਉਹ ਖਾਏਗਾ ਕਰੇਵੰਗ ਸ਼ਾਂਤ ਹੋਏਗੀ ਹੁਣ ਮੈਨੂੰ
ਠੀਕ ਤੇ ਮੈਂ ਕੱਲ ਇਹਦੇ ਨਾਲ ਗੱਲ ਕਰਾਂਗੀ ਹਨਾ
ਹਾਂ ਬਾ ਕਿਨੂੰ ਕਹਿਣਾ ਕੀ ਚ ਹਾਂ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ
ਬਾਏ ਬਾਏ ਸ ਸਤਿ ਸ਼੍ਰੀ ਅਕਾਲ